ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹੋਰ ਸੁਣਾਓ, ਵਧੀਆ ਜੀ ਤੁਸੀ ਸੁਣਾਓ।
ਬਸ ਜੀ ਵਧੀਆ ਵਧੀਆ। ਹੋਰ ਕੀ ਕਰ ਰਹੇ?
ਕੁਛ ਨੀ ਜੀ ਵੋਟਾਂ ਆਲੇ ਆਏ ਸੀ ਵੋਟਾਂ ਦੇ ਫਾਰਮ ਭਰਨ ਲੱਗ ਗਏ ਜੀ।
ਅੱਛਾ ਅੱਛਾ, ਅੱਛਾ ਨਾ ਅੱਜ ਅੱਜ ਘਰੇ ਕਿਵੇਂ? ਅੱਜ ਗਏ ਨੀ ਅੱਜ ਕੰਮ ਤੇ। ਮੈਨੂੰ ਐ ਸੀ ਸ਼ਾਮ ਨੂੰ ਆਨੀ ਆ।
ਓ ਸ਼ਾਮ ਨੂੰ ਫੇਰ ਹੁਣ ਜਾਓ ਗੇ ਪੰਜ ਕ ਵਜੇ ਓਧਰੋਂ ਤੇ ਘਰ ਹਾਂਜੀ ਓਧਰੋਂ ਕਰ ਆਈ ਸੀ ਹੁਣ ਇੱਕ ਘਰ ਹੋਰ ਜਾਂਣੀ ਹਾਂ ਪੰਜ ਵਜੇ ਜਾਨੀ ਆਂ ਜੀ।
ਤੇ ਵਾਪਸੀ।
ਵਾਪਸੀ ਸਾਢੇ ਛੇ।
ਓਥੇ ਕਰਦੇ ਓ ਹੋ ਰੋਟੀ ਬਣਾਣ ਜਾਂਨੇ ਔ ਵਈ।
ਨਈ ਜੋ ਓਧਰ ਨੂੰ ਸਫ਼ਾਈ ਦਾ ਈ ਕਰਕੇ ਆਣਾ ਜੀ ਹਾਂਜੀ।
ਚਲੋ, ਹੋਰ ਬੱਚੇ ਠੀਕ ਐ।
ਹਾਂਜੀ ਵਧੀਆ ਠੀਕ ਠਾਕ। ਤੁਸੀਂ ਸੁਣਾਓ ਓਧਰ ਗੂੜ੍ਹੀਆ। ਬੱਚੇ ਠੀਕ ਨੇ ਦੋਤੀ ਵਗੈਰਾ। ਚਲੋ ਵਧੀਆ ਹੋਰ ਜੀ ਕੀ ਕਰਦੇ ਸੀ?
ਮੈਂ ਤੇ ਯਾਰ ਪਈਆਂ ਅੱਜ ਤਾਂ ਮੈਂ ਵਾਲੀ ਈ ਬੁਰਾ ਹੋਇਆ ਪਿਆ ਸ਼ਰੀਰ ਦਾ।
ਅੱਛਾ।
ਦਰਦ ਈ ਨੀ ਹਟਦੀ ਮੈਂ ਕੀ ਕਰਾਂ ਸਮਰ ਮ ਬੜੀ ਟੈਨਸ਼ਨ ਚ ਹੋਈ ਪਈ ਏ ਦਰਦ ਚੌਵੀ ਘੰਟੇ ਦਰਦ ਸਹਿ ਸਹਕੇ ਅਕੀ ਪਈ ਆ।
ਹਾਂਜੀ ਏ ਤੇ ਹੈ ਈ। ਫੇਰ ਤੁਸੀ ਸਾਡੀ ਗੱਲ ਵੀ ਨੀ ਮੰਨਦੇ ਹੈਗੇ। ਤੁਹਾਨੂੰ ਕਹਿ ਰਹੇ ਆ ਕੇ ਐਮ ਆ ਰਾਈ ਕਰਾ ਲਓ ਉਹਦੇ ਚ ਪਤਾ ਲੱਗ ਜੇਗਾ ਤੁਸੀਂ ਓਵੀ ਨੀ ਕਰਾਂਦੇ।
ਹੁਣ ਨੀ ਮੈਂ ਕਰਾਂਦੀ।
ਐਨਾ ਦਰਦ ਵੀ ਤੇ ਸਹਿੰਦੇ ਓ।
ਮੈਂ ਨੀ ਕਰਾਉਣੀ। ਬਸ ਕੀ ਕਹਾਂ ਦੱਸ ਮੈਂ ਤਾਂ ਆਪ ਨੇ ਇੰਨੀ ਪਰੇਸ਼ਾਨ ਹੋਈ ਪਈ ਆਂ। ਵੀ ਗੋਲੀ ਖਾ ਕੇ ਵੀ ਬੰਦੇ ਨੂ ਫਰਕ ਨੀ ਐ, ਮੈਂ ਅੱਜ ਕਹਿਤਾ ਵੀ ਕੁਛ ਖਾ ਕੇ ਨਾ ਸਮਾਪਤੀ ਕਰਾ ਬਸ।
ਐਵੇਂ ਥੋੜਾ ਕਈਦਾ ਬੱਚੇ ਵਿਚਾਰੇ ਬੱਚ ਗਏ ਨੇ ਬੱਚਿਆਂ ਬਾਰੇ ਵੀ ਤੇ ਸੋਚਨੈ
ਬੱਚਿਆਂ ਬਾਰੇ ਸੋਚ ਕੇ ਤਾਂ ਪੰਜ੍ਹਾਹ ਸਾਲ ਦੀ ਉਮਰ ਕਰ ਲੀ।
ਹਾਂ ਏ ਤਾਂ ਹੈ ਜੀ
ਸਾਰੀ ਰਾਤ ਬੈਠ ਕੇ ਕੱਟੀ ਇਕ ਸਕਿੰਟ ਨੀ ਸੋ ਕੇ ਦੇਖ ਇਕ ਸਕਿੰਟ ਲਈ ਵੀ, ਅੱਗੇ ਮੈਨੂੰ ਦੋ ਤਿੰਨ ਘੰਟੇ ਨੀਂਦ ਆ ਜਾਂਦੀ ਏ ਏਸ ਵਾਰ ਤੇ ਦੋ ਤਿਨ ਘੰਟੇ ਵੀ ਨੀ ਆਈ।
ਅੱਛਾ ਈ, ਤੇ ਬਾਲੇ ਔਖੇ ਓ ਤੁਸੀਂ।
ਫੇਰ ਹੋਣ ਜਿਤੋਂ ਦਵਾਈ ਖਾਂਦੇ ਸੀ ਓਨਾਂ ਨੇ ਕੀ ਕਿਆ?
ਬਸ ਦਵਾਈਆਂ ਖਾ, ਖਾ ਕੇ ਗੀ ਮੈਂ ਯਾਰ ਮੈਂ ਏਨਾ ਪੈਸਾ ਵੀ ਕਿੱਥੋਂ ਲਿਆਵਾਂ। ਦਸ, ਦਸ ਬਾਰਾਂ, ਬਾਰਾਂ ਹਜਾਰ ਰੁਪਏ ਇਕ ਮਹੀਨੇ ਚ, ਬੰਦਾ ਠੀਕ ਨੀ ਹੁਨ ਮੈਂ ਤਾਂ ਪੇਨ ਕਿਨਰ ਖਾ, ਖਾਕੇ ਗੁਜਾਰਾ ਕਰੀਆਂ, ਹੁਨ ਤਾਂ ਸਬ ਛੱਡਤੀਆਂ ਦਵਾਈਆਂ ਮੈਂ ਬਸ, ਪੇਨ ਕਿਲਰ ਖਾਈ ਜਾਨੀ ਆ।
ਅੱਛਾ ਜੀ। ਹਾ ਵਿਸ਼ਾਲੀ ਤੇ ਮੰਮੀ ਨਾ ਓਥੇ ਗਏ ਸੀ ਲੁਧਿਆਣੇ ਤੇ ਓ ਕਹਿੰਦੇ ਸੀ ਕੋਈ ਵੇਦ ਏ ਓ ਮਲਦਾ ਏ। ਜੋ ਜਿਵੇਂ ਅਪਣੇ ਪਵੈਂਟ ਹੁੰਦੇ ਨੇ ਨਾ ਓਹੀ ਤੇ ਜਿਵੇਂ ਕਿਤੇ ਵੀ ਦਰਦ ਹੋਵੇ ਤੇ ਓਦੇ ਨਾਲ ਕਹਿੰਦੇ ਠੀਕ ਹੋ ਜਾਂਦੀ ਏ।
ਕਹਿੰਦੇ ਤੇ ਇੱਥੇ ਵੀ ਸੀ, ਇੱਥੇ ਮੈਨੂ ਕਿਸੇ ਨੇ ਕੇਆ ਸੀ ਇੱਥੇ ਬੜਰੁੱਖਾ।
ਅੱਛਾ ਈ।
ਓ ਕੈਂਦਾ ਜੀ ਸ਼ਰਤੀ ਐ, ਸ਼ਰਤੀ ਐ ਬੋਤ ਦੁਨੀਆਂ ਆਂਦੀ ਐ ਚਲ ਮੈਂ ਵੀ ਚਲੇਗੇ ਓ ਕੈਂਦੇ ਸਾਡੇ ਨਾਲ ਚਲ ਪੋ ਤੂਸੀ। ਨੰਬਰ ਲਖਾਣਾ ਪੈਂਦੈ
ਹਾਂਜੀ।
ਮੈ ਕੇਆ ਚਲ ਲਿਖਾ ਲੋ ਨੰਬਰ ਮੈਂ ਚਲ ਪੈਂਨੀ ਆ। ਚਲੋ ਅਸੀ ਗਏ ਵੀ ਉੱਥੇ ਸੁਮਨ ਮੰਮੀ ਏਨੀ ਔਖੇ ਪਹੁੰਚੇ ਹੇਨਾ ਦ੍ਰਦ ਚ ਵੀ।
ਹਾਂਜੀ।
ਤੇ, ਅਸੀਂ ਪ੍ਹੋਚੇਆ ਓੱਥੇ, ਤੂਸੀ ਐਂ ਲਾ ਲਓ ਵੀ ਤਿੰਨ ਵਜੇ ਅਸੀਂ ਪ੍ਹੋਂਚਗੇ ਸੀ। ਟਾਈ ਵਜੇ, ਸਾਡਾ ਨੰਬਰ ਸਾਡੇ ਛੇ ਵਜੇ ਆਏਆ।
ਅੱਛਾ ਈ
ਨਾ ਓੱਥੇ ਬੈਠੇਆ ਜਾਵੇ ਨਾ ਲੇਟੇਆ, ਲੇਟਨ ਦੀ ਜਗਾ ਨਾ ਬੈਠੇਆ ਜਾਵੇ ਨਾ, ਓ ਬੁਲਾਨ ਨਾ, ਚਲੋ ਕੀਤਾ ਕਰਾਏਆ ਅੱਠ ਸੌ ਰਪੇ ਦੇਦੋ ਜੀ, ਅੱਠ ਸੌ ਰਪਏ ਦੇਕੇ ਆਗਿਆ ਆ ਮਾਲਿਸ਼ ਕਰ ਲਿਓ, ਕੋਈ ਫ੍ਰਕ ਨੀ ਕਦੇ ਕਿ ਜਿੱਥੇ ਕੋਈ ਕੈਂਦਾ ਓੱਥੇ ਚਲ ਜਾਂਦੇ ਆ ਕੋਈ ਫ੍ਰਕ ਨੀ ਪੈ ਰੇਆ ਯਾਰ।
ਅੱਛਾ ਈ। ਏਤੇ ਵੈਸ਼ਾਲੀ ਦੇ ਮੰਮੀ ਗਏ ਸੀ ਤੇ ਏਨਾਂ ਨੂ ਤੇ ਹੁਨ ਫ੍ਰਕ ਏ ਅੱਗੋਂ ਵੈਸ਼ਾਲੀ ਦੀ ਸੱਸ ਵੀ ਗਈ ਸੀ। ਤੇ ਓਨੂ ਵੀ ਫਰਕ ਕਾ ਹੁਣ ਏ ਦੋ ਤਿੰਨ ਵਾਰੀ ਵੀ ਮਲਾ ਆਏ ਨੇ ਓੱਥੋਂ, ਹੁਨ ਚਾਚੀ ਤੋਂ ਜਿਵੇਂ ਪੈਰਾਂ ਤੇ ਸੋੱਜਾ ਵਗੈਰਾ ਰੈਂਦਾ ਸੀ ਓਵੀ ਨੀ ਹੈਗਾ ਹੁਣ ਬ੍ਹੋ ਫ਼ਰਕ ਪੈ ਗਿਆ।
ਅੱਛਾ।
ਹਾਂਜੀ। ਤੂਸੀ ਏਕ ਵਾਰਾਂ ਜਾ ਕੇ ਵੇਖਲੋ ਜੇ ਤੂਆਨੂੰ ਫ਼ਰਕ ਪੈ ਜੇ।
ਪਹਿਲਾ ਏ ਜਾ ਆਨ ਜਰਾ ਦੇਖ ਲੇਨ ਫੇਰ ਦੇਖਾਂਗੇ।
ਹਾਂਜੀ।
ਮੈਂ ਤਾਂ ਅਕੀਂ ਪਈਆਂ ਏਨਾ ਪੈਸਾ ਕਿ ਕਿਥੋਂ ਲੇਆਵਾਂ ਜਰੀ ਤਾਂ ਕੰਮ ਨੀ, ਧੰਦੇ ਨੀ ਹੈਗੇ ਬਿਲਕੁਲ ਵੈਲੀ ਬੈਠੀ ਆਂ ਸੋਮਾ ਦੀ ਮੰਮੀ ਕੰਮ ਬਿਲਕੁਲ ਈ ਨੀ ਹੈਗਾ।
ਫੇਰ ਐਂਵੇ ਤੇ ਔਖਾ ਈ ਐ ਜੀ।
ਹੋਰ ਕੀ ਇਕ ਅਧਾ ਸੂਟ ਕਦੇ ਇਕ ਅਧਾ ਸੂਟ ਕਦੇਈ ਉਹਨੇ ਕਿੱਥੋਂ ਪੂਰੀ ਪਾਊਂਗੀ ਮੈਂ ਘਰ ਦਾ ਖਰਚਾ
ਕੰਮ ਮੰਗਿਆ ਇਹਹੀ ਤਾਂ ਹੈ ਜੀ ਮਹਿੰਗਾਈ ਬਹੁਤ ਹੋ ਰਹੀ ਐ ਅਗੇ ਅਗੇ
ਹੁਣ ਚੁੱਪ ਕਰ ਕੇ ਬਹਿ ਗਈ ਮੈਂ ਕਿਹਾ ਛੱਡ ਪਰਾਂ ਮਨੂੰ ਤਾ ਪੇਨ ਕਿਲਰ ਹੀ ਲਿਆ ਦੇ ਬੱਚੇ ਵੀ ਸਮਝਦੇ ਨੇ ਵੀ ਇਨੇ ਪੈਸਾ ਲਾ ਕੇ ਵੀ ਬੰਦਾ ਸਹੀ ਨਹੀ ਹੋ ਰਿਹਾ ਹੈਨਾ ਉਹ ਚੁੱਪ ਕਰਗਆਂ ਵੀ ਜਿਥੇ ਜਾਓ ਇਨਾ ਪੈਸਾ ਮੁੱਠ ਵਰਗ ਵੱਲੋਂ ਪੈਸੇ ਲੱਗਦੇ ਹੈ ਫਿਰ ਵੀ ਸੈਟ ਕਿੰਨੀਆਂ ਚ ਸੈਟਿੰਗ ਵੀ ਹੋ ਜਾਣੀ ਸੁਮਨ ਦੀ ਮੰਮੀ ਫੇਰ ਵੀ ਬੰਦਾ ਕਹਿਦਾ ਚਲ ਕੋਈ ਨਾ ਵੀ ਪੈਸਾ ਵੀ ਤਾਂ ਹੀ ਕਮਾਵਾਂ ਜੇ ਸ਼ਰੀਰ ਸੈਟ
ਹਾਂਜੀ ਜੇ ਮਾੜਾ ਮੋਟਾ ਤੇ ਫ਼ਰਕ ਪਵੇ ਉੱਨੀ ਵੀਹ ਦਾ ਹਾਂਜੀ ਓ ਤੇਹੈ ਹੋਰ ਉਧਰ ਮੰਨਤ ਦੀ ਮੰਮੀ ਕਹਿਦੇ ਕਹਿਦੇ ਰਾਣੀ ਪੈਣ ਦੋ ਗੋਲੀਆਂ ਦਿਨ 'ਚ ਖਾਂਦੀ ਕਹਿਦੇ ਮੈ ਇਕ ਖਾਧੀ ਕਹਿਦੇ ਮੇਰੇ ਦੋ ਦਿਨ ਦਰਦ ਦਾ ਫਰਕ ਪਿਆ ਮੈਂ ਕਿਹਾ ਉਹਨਾ ਨੂੰ ਤੇ ਫੇਰ ਡਬਲ ਖਾਂਦੇ ਨੇ ਤਾਂ ਵੀ ਨੀ ਫ਼ਰਕ ਪਿਆ
ਪਤਾ ਕੀ ਹੈ। ਪਤਾ ਕੀ- ਕੀ ਹੈ। ਇਹ ਨਾ ਇਹਨੇ ਚਲੋ ਪਰਮਾਤਮਾ ਇਹਨੂੰ ਦੂਰ ਹੀ ਰਖਿਆ ਦਵਾਈਆਂ ਤੋ ਹੈਨਾ ਇਹਨੇ ਕਦੇ ਦਵਾਈ ਖਾਧੀ ਨੀ ਹੈਗੀ ਇਹਨੇ ਮਸਾਂ ਪੈਣ ਕਿੱਲਰ ਖਾਧੀ ਓ ਅਫੈਕਟ ਕੀਤਾ ਏਨੂ ਹੈਨਾ ਓ ਅਸੀ ਖਾਈ ਜਾਨੇ ਕਿੰਨੇ ਸਾਲ ਤੋਂ ਖਾ ਰੀਆਂ ਮੈਂ, ਮੈਂਨ ਲਗਦਾ ਮੈਂ ਸਤਾਰਾਂ ਸਾਲ ਦੀ ਸੀ ਜਦ ਮੈਂ ਪੇਨ ਕਿਲਰ ਖਾਰੀ ਆਂ ਪੰਜ੍ਹਾ ਸਾਲ ਦੀ ਉਮਰ ਹੋ ਗੀ, ਤੇਤੀ ਸਾਲ ਹੋਗੇ ਲਗਾਤਾਰ ਪੇਨ ਕਿਲਰ ਖਾਂਦੀ ਨੂ ਓ ਸਾਨੂ ਅਫੈਕਟ ਨੀ ਪੈ ਰੇਆ ਹੁਣ। ਅਸਰ ਕਰਨੀ ਬੰਦ ਕਰ ਦਿੰਦੇ ਨਾ ਦਵਾਈ ਐਨਾ ਟਾਈਮ ਇਹਨੇ ਪਹਿਲੀ ਵਾਰ ਖਾਧੀ ਤਾਂ ਇਹਨੂੰ ਦੋ ਦਿਨ ਲੰਘ ਗਏ ਇਹਦੇ
ਹਾਂਜੀ ਇਹ ਤੇ ਹੈ।
ਹਾਂ ਇਹ ਚੀਜ਼ ਦਾ ਬਹੁਤ ਫ਼ਰਕ ਪੈਂਦਾ ਹੈ।
ਹਾਂਜੀ ਉਹ ਤੇ ਹੈਗਾ ਹੀ ਹੈ।
ਹੋ ਮੈਂ ਕਿਹਾ ਚੱਲ ਵਧੀਆ ਮੈਂ ਕਿਹਾ ਤੂੰ
ਹਾਂਜੀ ਤੇ ਹੈ ਹੋਰ ਜੀ ਦਵਾਈਆਂ ਕਿੜੀਆਂ ਖਾਣੀਆਂ ਸੌਖੀਆਂ ਨੇ
ਨਾ-
ਨਾਲੇ ਪੈਸੇ ਲਾਓ ਨਾਲੇ- ਕੋਈ ਫੇਰ ਫ਼ਰਕ ਨਹੀ ਪੈਂਦਾ ਫੇਰ ਉਝ ਮਨ ਦੁਖੀ ਹੁੰਦਾ ਵੀ ਇਨੇ ਪੈਸੇ ਵੀ ਲਾਏ ਆਪਾਂ ਨੂੰ ਰੁਪਈਏ ਦਾ ਫ਼ਰਕ ਨਹੀ ਪਿਆ-
ਸਹੀ ਗੱਲ ਹੈ। ਜਿਰ ਦਾ ਚਿਰ ਛੱਡ ਕਰੋ ਜਿਵੇਂ ਹੈ। ਟਾਈਮ ਕੱਢੀ ਜਾਓ
ਹਾਂਜੀ-
ਅੱਧੀ ਨਿਕਲ ਗਈ ਥੋੜ੍ਹੀ ਬਹੁਤ ਰਹਿ ਗਈ-
ਚਲੋ ਪਰਮਾਤਮਾ ਸਿਰ ਉਹ ਵੀ ਨਿਕਲ ਜਏਗੀ ਵਧੀਆ
ਹਾਂ ਇਹ ਤਾਂ ਹੈ।
ਹਾਂਜੀ-
ਰੋਟੀ ਪਾਣੀ ਹੋ ਗਿਆ-
ਹਾਂਜੀ- ਹਾਂਜੀ ਹੋ ਗਏ ਰੋਟੀ ਪਾਣੀ ਸਰਗੁਣ ਕੀ ਕਰਜ ਅਸੀ ਅੱਜ ਦਾਲ ਜ
ਅਛਾ ਦਾਲ ਅਸੀ ਛੋਲੇ ਚਾਵਲ ਬਣਾਏ ਸੀ ਅੱਜ
ਅਛਾ ਇੱਧਰ ਵੀ ਉਹੀ ਬਣੇ ਨੇ-
ਹਾਂ ਦੱਸ ਰ ਸੀ ਮਨ ਕ ਮੈਂ ਵੀ ਅੱਜ ਵੀ ਬਣਾਇਆ ਸਵੇਰੇ ਗੱਲ ਹੋਈ ਸੀ ਮੇਰੀ ਹਾਂ
ਤੇ ਅਸੀ ਰਾਤ ਬਣਾਏ ਸੀ। ਹਾਂਜੀ-
ਅਛਾ ਮਾੀ ਨੇ ਕੱਲ ਪਹਿਲ ਤਾਂਕਰੇਲੇ ਬਣਾਉਣ ਲੱਗੀ ਕਹਿੰਦੀ ਮੰਮੀ ਆਲੂ ਕਰੇਲੇ ਮੈਂ ਸੋਚਦਾ ਵੀ ਛੇ ਸੱਤ ਤੁਹਾਨੂੰ ਪਾਤੇ ਮੈਂ ਕਿਹਾ ਚੱਲ ਦੋ ਟਾਈਮ ਨਿਕਲ ਜਾਣਗੇ ਸਬਜੀ ਇਹ ਸਵੇਰ ਦੇ ਨੇ ਖਾਧੀ ਮੋਟੀ ਮੋਟੀ ਲਾ ਪਿਲਾ ਕੇ ਤੇ ਤੇ ਕਹਿੰਦੇ ਮੈਂ ਤਾਂ ਸਮਝ ਨਹੀਂ ਇਹਦੇ ਨਾਲ ਰੋਟੀ ਇੰਨੀ ਸਵਾਦ ਇਨੀ ਸਬਜੀ ਬਣੀ ਮੂੰਹ ਨਾ ਲਵੇ ਮੈਂ ਇੱਕ ਤੇ ਮੈਂ ਕਿਹਾ ਜੀ ਇਹ ਕਹਿੰਦੇ ਮੈਂ ਖਾਣੀ ਨਹੀਂ ਖਾਦੀ ਨਹੀਂ ਇਹਨੇ ਫਿਰ ਮੈਂ ਇਹਨੂੰ ਰਾਤੀ ਪੁੱਛਿਆ ਮੈਂ ਕਿਹਾ ਭਾਈ ਮੈਨੂੰ ਦੱਸ ਦੇ ਸਵੇਰੇ ਕੀ ਖਾਣਾ ਦੋ ਟਾਈਮ ਤੇ ਕਿਉਂਕਿ ਗਰਮੀ ਇਨੀ ਹ ਖੜੇ ਤੇ ਜਾਂਦਾ ਤੈਨੂੰ ਪਤਾ ਤਪੇ ਸੈਟ ਨੇ ਮੇਰੀ ਮਸਾਂ ਬੰ ਇਹ ਹੈਨਾ ਤੇ ਮੈਂ ਛੋਲੇ ਬਣਾ ਤਾ ਖਾ ਲਗੇ ਦੋ ਟਾਈਮ ਕਹਿੰਦੀ ਵਹਾਂ ਪੇ ਚਾਵਲ ਠੀਕ ਹੈ ਫ ਚਗੇ ਚਾਵਲ ਪਏ ਨੇ ੋ ਚਾਵਲ ਬਣਾਦੇ ਸੀ ਉਹ ਕਿਸੇ ਦਾ ਵਰਕ ਸੀ ਛੋੜਾ ਜਿਹਾ ਉਹ ਕਰਨ ਗਈ ਹੋਈ ਆ ਹੁਣ
ਅੱਛਾ ਜੀ
ਘੰਟੇ ਤੱਕ ਆਜੂਗੀ ਠਕ ਬਸ ਚੱਲ ਹਾਂ ਜੋ ਖਾਂਦੇ ਆ ਬੱਚੇ ਉਹੀ ਸਹੀ
ਹਾਂਜੀ ਦਾਂ ਹੀ ਹੈ
ਅ ਬੱਚੇ ਭੁੱਖੇ ਵੀ ਦੇਖੇ ਜਾਂਦੇ ਯਾਰ
ਆ ਹਾਂਜੀ ਤੇ ਹੁਣ ਵਿਚਾਰੇ ਜ ਭੁੱਖੇ ਰਹਿਣ ਆਪਣਾ ਢਿੱਡ ਭਰਿਆ ਕੀ ਕਹੇਗਾ ਜੋ
ਉਹ ਵੀ ਤਾਂ ਹੈ। ਸਹੀ ਗੱਲ ਹੈ। ਮੈਨੂੰ ਤਾਂ ਸੁਮਨ ਮੰਮੀ ਪਤਾ ਨੀ ਚਾਰ ਪੰਜ ਦਿਨ ਹੋ ਗਏ ਪਰ ਉਹ ਟੋਕ ਲੱਗੀ ਹੋਈ ਹੈ। ਰਬ ਰੱਬ ਜਾਣੇ ਕੀ ਹੈ ਵੀ ਮੈਂ ਰੋਟੀ ਖਾ ਸਵੇਰੇ ਦਾ ਮੈਂ ਨਾਸ਼ਤਾ ਕਰਦੀ ਨੀ ਹਨਾ
ਹਾਂਜੀ-
ਤੇ ਜਿਵੇਂ ਦੁਪਹਿਰੇ ਭੁੱਖ ਲੱਗਦੀ ਆਪਾਂ ਰੋਟੀ ਖਾ ਲਈ ਬਸ ਚਾਰ ਕੁ ਵਜੇ ਮੇਰੇ ਸਾਰਾ ਖਾਦਾ ਪੀਤਾ ਨਿਕਲ ਜਾਂਦਾ ਮੈਨੂੰ ਬਸ ਕਾਲਜ ਮੇਰੇ ਭਰੇ ਭਰੇ ਪਿਆ ਚਾਰ ਸਾਢੇ ਚਾਰ ਵਜੇ ਦੇ ਮੂਮੈਂਟ ਆਊਗੀ ਸਾਰਾ ਕੁਝ ਨਿਕਲ ਤੇ ਰਾਤ ਨੂੰ ਰੋਟੀ ਖਾਣ ਨੂੰ ਜੀ ਕਰਦਾ ਇੱਕ ਰੋਟੀ ਮਸਾ ਫਾਨੀ ਆ ਉਹ ਵੀ ਉਤ ਪਈ ਰਹਿੰਦੀ ਹ ਤੇ ਉਹ ਭੁੱਖ ਲੱਗੀ ਜਾਂਦੀ ਹ ਜੀ ਕਰਦਾ ਨੇ ਕੁਝ ਖਾਣ ਨੂੰ ਪਤਾ ਨੀ ਤੇ ਕੀ ਹੋਇਆ ਛੇ ਸੱਤ ਦਿਨ ਹੋ ਗਏ ਛੇ ਸੱਤ ਦਿਨ ਤੋਂ ਪ੍ਰਸ਼ਾਨ ਹੋਈ
ਇਸ ਦੇ ਸਾਹਮਣੇ ਖਾਲੀ ਹੋਣੀ ਰੋਟੀ ਕੀ ਹੋਣੀ
ਉਹ ਤੂੰ ਖਾਂਦੀ ਯਾਰ ਕਦੇ ਕੋਈ ਤੈਨੂੰ ਪਤਾ ਆ ਗਿਆ ਇਨਾ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਦੁਪਹਿਰ ਟਾਈਮ ਚਲੋ ਹੁਣ ਗਰਮੀ ਹ ਤਾਂ ਨਹੀਂ ਕੋਈ ਨਹੀਂ ਤਾਂ ਕਦੇ ਕੋਈ ਕਦੇ ਕੋਈ ਸ਼ਾਮ ਨੂੰ ਮੇਲਾ ਲੱਗ ਜਾਂਦਾ ਕੱਪੜਾ ਲੈਣ ਵਾਲ ਤਾਂ ਕੋਈ ਹੁੰਦਾ ਨੀ ਹਾਂ ਦੇਖਦੀ ਹਾਂ ਮਾਰਦੀ ਆ ਗਈ ਸੱਚੀ ਬੜੀ ਪਰੇਸ਼ਾਨ ਹੋਏ ਪੀ ਮੈਂ ਤੇ ਸਰਗੁਨ ਕਰ ਕਹਿਣ ਲੱਗ ਮਮੀ ਕੀ ਹੋਇਆ ਪਤਾ ਹੀ ਨਹੀਂ ਮੈਨੂੰ ਆਪ ਚਾਰ ਪੰਜ ਦਿਨ ਤੋਂ ਕਿਉਂ ਮ ਉਲਟੀਆਂ ਹੀ ਆਈ ਜਾਂਦੀਆਂ ਨੇ ਸਮਝ ਨੀ ਆ ਰਹੀ
ਹਮ ਤੇਜਾਬ ਵਗੈਰਾ ਤਾਂ ਨੀ ਬਣਿਆ
ਨਹੀਂ ਤੇਜਾਬ ਤਾਂ ਨਹੀਂ ਮਹਿਸੂਸ ਹੁੰਦਾ ਬਟ ਬਸ ਭਾਰੀ ਪਨ ਭਾਰੀਪਨ ਬਹੁਤ ਹੈਗਾ ਆਏ ਹਾਏ ਚਲੋ ਹੋ ਜੂਗਾ ਆਪੇ ਸਹੀ ਚਲੋ ਹੋਰ ਸਭ ਵਧੀਆ
ਹਾਂਜੀ ਵਧੀਆ ਜੀ
ਚਲੋ ਚਲ ਮਿਲਦੇ ਹ ਜਲਦੀ ਹੈਂ
ਹਾਂਜੀ ਹਾਂਜੀ ਠੀਕ ਹੈ ਜੀ ਓਕੇ ਬਾਏ ਜੀ ਠੀਕ ਹੈ ਜੀ
ਬਾਏ
ਇਡਲ ਸੋਗੀ ਕੱਟੀਗੀ ਰੇਹਾ